ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ ਤੁਸੀਂ ਘਰ
ਠੀਕ ਠਾਕ ਹੈ
ਹੋਰ ਘਰ ਪਰਿਵਾਰ ਸਭ ਵਧੀਆ।
ਹਾਂਜੀ ਘਰ ਪਰਿਵਾਰ ਸਭ ਵਧੀਆ ਵੇਂ ਬਸ, ਹੋਰ ਗਰਮੀ ਬਹੁਤ ਹੋ ਗਈ ਸੀ।
ਬਹੁਤ ਇੱਧਰ ਵੀ ਬਹੁਤ ਗਰਮੀ ਤੇ ਬਹੁਤ ਦਿਮਾਗ ਖ਼ਰਾਬ ਕੀਤਾ ਹੋਇਆ।
ਹਾਂ ਬਹੁਤ ਜ਼ਿਆਦਾ ਦਿਮਾਗ ਖ਼ਰਾਬ ਹੋਇਆ ਦਾ, ਤੇ ਗਰਮੀਆਂ ਚ ਕੱਪੜੇ ਬਸ ਕਹਿੰਦੇ ਆ ਕਿ ਕੱਪੜੇ ਹੋਣ ਪਤਲੇ ਪਤਲੇ, ਸੂਟ ਹੋਣ ਤੇ ਉਹੀ ਪਾਈਏ, ਉਹੀਓ ਲਾ ਕੇ ਉਹੀਓ ਪਾਈਏ, ਬਸ ਮੈਂ ਤੇ ਕਹਿੰਦੀ ਆ।
ਅਸੀਂ ਵੀ ਕੱਪੜੇ ਇੰਨੇ ਨੇ ਪਰ ਮਨ ਓਹੀਓ ਕਰਦਾ, ਖੁੱਲ੍ਹੇ-ਡੁੱਲ੍ਹੇ ਕੱਪੜੇ ਬਸ ਪਾ ਕੇ ਰੱਖੀਏ।
ਹਾਂਜੀ ਖੁੱਲੇ-ਖੁੱਲੇ ਕੁੜਤੇ ਹੋਣ ਤੇ, ਬਸ ਉਸੇ ਵਿੱਚ ਬੰਦਾ ਦਿਹਾੜੀ ਕੱਟ ਲਏ ਬਸ। ਕਿਉਂਕਿ ਬੱਚਿਆਂ ਤੇ ਮੈਂ ਤੇ ਬੁਲੈਣਾ ਹੀ ਪਾ ਕੇ ਰੱਖਣੀਆ ਬਲੈਣਾ ਤੇ ਨਿੱਕੀਆ-ਨਿੱਕੀਆਂ, ਪਜਾਮੀਆਂ ਪਾ ਦੇਣੀਆ ਬੱਚਿਆਂ ਨੂੰ ਤਾਂ ਕਿ ਮੱਛਰ ਨਾ ਲੜਨ। ਓ ਜੜੇ, ਬ! ਛੇ ਹੋ ਨਿੱਕੇ ਨਿੱਕੇ ਬੱਚੇ ਬੱਚੇ ਵੀ ਉਹ ਵੀ ਗਰਮੀ ਚ ਤੜਫਦੇ ਨੇ।
ਹਾਂ
ਬੱਚਿਆਂ ਵਾਸਤੇ ਬਹੁਤ ਮੁਸ਼ਕਿਲ ਅੱਸੀਂ ਤੇ ਫੇਰ ਗੱਲ ਗੁੱਲ ਕਰ ਲੈਣੇ ਆ।
ਉਹ ਤੇ
ਹਾਂ ਮਾਸੂਮ ਬੱਚੇ ਜਿਹੜੇ ਨਿੱਕੇ-ਨਿੱਕੇ ਮੇਰਾ ਪੋਤਰਾ ਆ ਦੋਸਤ ਸਾਲ ਦਾ ਇੰਨੀ ਗੱਲ ਨੀ ਕਰ ਪਾਉਂਦਾ ਹਾਂਜੀ
ਅੱਛਾ
ਜਰਾ ਸੀਂ ਉੱਠਦਾ ਕਹਿੰਦਾ ਨਾਹਲਾ ਦੋ ਮੈਨੂੰ ਨਾਈ- ਨਾਈ ਕਰਨੀ ਹੈ ਰੋਜ਼ ਦੋ -ਦੋ ਤਿੰਨ- ਤਿੰਨ ਵਾਰੀ ਨਾਹ ਲੈਂਦਾ ਬਸ ਹਾਂਜੀ ਬੱਸ ਨਹਾ ਲੈਂਦਾ ਤਿੰਨ ਤਿੰਨ ਵਾਰੀ ਬਸ ਫਿਰ ਕਹੇਗਾ ਮੈਨੂੰ ਦਾਦੀ ਨੇਹਲਾ ਦੇ ਨੇਹਲਾ ਦੇ ।
ਔਰ
ਹੋਰ ਬਸ ਠੀਕ ਠਾਕ ਏ
ਤੁਸੀਂ ਸਿਲਾਈ ਵਗੈਰਾ ਕਰ ਲੈਂਦੇ ਹੋ?
ਹਾਂਜੀ ਸਲਾਹੀ ਤੇ ਮੈਂ ਕਰ ਲੈਣੀ ਆ।
ਮੈਂ ਵੀ ਸਿੱਖੀ ਗਈ ਸੀ ਪਰ ਫਿਰ ਮੈਂ ਥੋੜ੍ਹੇ ਇੱਕ ਦੋ ਹੀ ਸੀਤਾ ਆਪਣਾ ਸੂਟ ਕਮੀਜ਼ ਵਗੈਰਾ ਘਰ ਪਾਉਣ ਲਈ ਤੇ ਫਿਰ ਮੈਂ ਛੱਡ ਤਾ ਫਿਰ ਮੈਨੂੰ ਜਾਚ ਭੁੱਲ ਗਈ ਮੈਂ, ਕਿਵੇਂ ਮੈਂ ਸਿੱਖਿਆ ਸੀ।
ਮੈਂ ਸੋਚ ਰਹੀ ਆਂ ਵਾਪਿਸ ਪਈ ਹੋਈ ਲੈ ਕੇ ਆਵਾਂਗੀ।
ਬੋਤ ਜ਼ਰੂਰੀ ਆ ਅੱਜ ਕੱਲ।
ਫੇਰ ਹੁਨ। ਕੋਸ਼ਿਸ਼ ਕਰਾਂਗੀ ਸੀਣ ਦੀ ਕੱਟਣ ਦੀ ਅੱਜ ਕੱਲ ਬਾਹਰੋਂ ਵੀ ਸਵਾਣਾ ਹੀ ਕਿ ਇੰਨੇ ਮਹਿੰਗੇ ਮਹਿੰਗੇ ਜਿੰਦੇ ਸਵਾਈਆਂ ਰੱਖੀ ਦੀਆਂ ਨੇ
ਹਾਂਜੀ, ਹਾਂਜੀ-ਹਾਂਜੀ ਬਹੁਤ ਸਲਾਈ ਮੈਂ ਕਹਿਣੀ ਇੰਨੇ ਦਾ ਕੱਪੜਾ ਨ ਪੈਣਦੀਏ, ਜਿੰਨੀ ਸਵਾਈ ਲੱ
ਉਹ ਵੀ ਇੱਕ ਚੱਲੀ ਏ ਨਾ ਅੱਜ ਕੱਲ੍ਹ ਫਰਸ਼ੀ ਫਰਸ਼ੀ ਸਲਵਾਰ। ਪੁਰਾਣੇ ਰਿਵਾਜ ਜਿਹਦਾ ਥੱਲੇ ਉਹ ਚੌੜਾ ਪਹੁੰਚਾ ਹੁੰਦਾ ਹੈ। ਮੈਂ ਸੋਚ ਰਹੀਆ ਮੈਂ ਉਹ ਕੋਸ਼ਿਸ਼ ਕਰਾਂ ਸੀਣ ਦੀ, ਬੜਾ ਮਨ ਕਰਦਾ ਉਹ
ਇਕ ਔ ਪਾਓ, ਤੇ ਬਹੁਤ ਸੋਹਣੀ ਲੱਗੇਗੀ ਅੱਜ ਕੱਲ ਬਹੁਤ
ਛੋਟਾ-ਛੋਟਾ ਕੁਰਤਾ ਹੋ ਜਾਏ ਨਾ, ਫ੍ਰਿਲ, ਫ਼੍ਰਿਲ ਵਾਲੀ ਬਾਜੂ ਜੂਆਂ ਜਾਣ ਨਾਲ, ਬੜਾ ਸੋਹਣਾ ਲੱਗਦੀ ਆ ਮੂੰਹ। ਸੋਚ ਰਹੀ ਹੂ ਮੈਂ ਬਣਾਵਾਂਗੀ।
ਬਣਾਓ ਮੈਂ ਕਹਿਣੀ ਆ ਸਲਾਈ ਸਿੱਖਣੀ ਬਹੁਤ ਜ਼ਰੂਰੀ ਐ। ਸਿੱਖੋਗੇ ਤੇ ਤੁਸੀਂ ਆਪਣੀ ਹੀ ਬਚਤ ਕਰੋਗੇ। ਮੈਂ ਕਹਿਣੀ ਆਂ ਅੱਜ ਕੱਲ੍ਹ ਸਿਲਾਈ ਸਿੱਖਣੀ ਬਹੁਤ ਜ਼ਰੂਰੀ ਹੈ। ਅਜ ਕੱਲ ਦਾ ਜਿੰ ਕਪੜਾ ਨੀ ਹੁੰਦਾ ਓਨੀ ਸਿਲਾਈ ਲੱਗ ਜਾਂਦੀ ਆ
ਹਾਂ।
ਬਾਰ ਬਾਰ ਚੱਕਰ ਲਾਏ ਜਾਂਦੇ ਨੇ। ਕਿਸੇ ਦਾ ਕਿਆਨ ਕੱਪੜਾ ਸੂਟ ਸਾਟ ਤੁਸੀ ਸਵਾਣੇ ਤੇ ਰੋਜ਼ ਚੱਕਰ, ਰੋਜ਼ ਚੱਕਰ ਸੂਟ ਵੀ ਸੀ ਕੇ ਦਿੰਦੀ ਆ। ਸਵਾਈ ਠੋਕ ਕੇ ਲੈਂਦੀਆਂ, ਤੇ ਸੂਟ ਵੀ ਟਾਈਮ ਸੀ ਦਿੰਦੀਆਂ।
ਹਾਂ
ਅਹ ਬੋਤ ਨਖਰੇ ਕਰਦੀਆਂ ਸੀਨ ਵਾਲੀਆਂ ਵੀ। ਇਸ ਲਈ ਆਪਣੇ ਹੱਥ ਸਿੱਧੇ ਹੋਨੇ ਬੋਤ ਜ਼ਰੂਰੀ ਏ। ਮੈਂ ਤੇ ਕਹਿੰਦੇ ਅੱਜ ਕੱਲ ਦੇ ਮੌ ਹਾਂਜੀ
ਕੁੱਝ ਵੀ ਆਣਾ ਚਾਹੀਦੈ ਕਰਨਾ।
ਹਾਂਜੀ, ਆਪਣੇ ਹੱਥ ਬਹੁਤ ਜ਼ਰੂਰੀ ਏ। ਬਹੁਤ ਜ਼ਰੂਰੀ ਆ ਕਾਸੇ ਬਣਾ
ਤੁਸੀ ਕੀ-ਕੀ ਸੀ ਲੈਂਦੇ ਔ? ਅ ਇਹ ਜੋ ਸਲਾਈ-ਵਡਾਈ ਚ
ਜਾਨਿ ਆ ਭੈਣ ਜੀ ਕੱਪੜੇ ਸਿੱਣੇ, ਬੱਸ ਇੱਕ ਵਾਰੀ ਕੱਟ ਕੇ ਰੱਖਣੀ ਆ, ਉਹ ਵੀ ਦੋ ਦੋ ਤਿੰਨ ਦਿਨ ਰੁਲਦਾ ਰਹਿਦਾ ਬਸ।
ਹਾਂਜੀ ਮੇਰਾ ਵੀ ਐਵੇਂ ਹੀ ਹੈ ਮੈਂ ਕੱਟ ਕੇ ਰੱਖਦੀ ਹਾਂ ਫੇਿਰ ਮਹੀਨਾ ਮਹੀਨਾ ਪਿਆ ਰਹੇਗਾ ਫੇਿਰ ਕਿੱਧਰੇ ਆ ਜਾ ਕੇ ਵਾਰੀ ਆਏਗੀ ਸ
ਹਾਂ ਬਸ ਸ਼ੌਕ ਬੜਾ। ਸੇਲ ਦਾ ਬਸ ਕੁੱਛ ਘਰ ਦਾ ਕੰਮ ਕਰਕੇ ਮੈਂ ਥੱਕ ਜਾਨੀ ਆ ।
ਮੈਂ ਵੈਸੇ, ਮੈਂ ਵੈਸੇ, ਜ਼ਿਆਦਾ ਸੀਤੇ ਨੀ ਹੈਗੇ। ਪਰ ਮੈਨੂੰ ਯਾਦ ਆ ਮੈਂ ਇੱਕੋ ਵਾਰ ਕੱਟਿਆ ਸੀ। ਤੇ ਉਹ, ਫਿਰ ਪਿਆ ਰਿਆ, ਪਿਆ ਰਿਆ। ਫੇਰ ਉਹ ਆ ਜਾ ਕੇ ਉਹਨੂੰ ਇੱਕ ਮਹੀਨੇ ਬਾਅਦ ਮੈਂ ਸੀਤਾ।
ਹਾਂਜੀ, ਚਲੋ ਸਿਬ ਤੇ ਜਾਂਦਾ ਹੈ। ਨਾ ਕੁਛ ਆਪਣਾ ਮੰਨ ਖੁਸ਼ ਜਾਂ ਕੁੱਝ
ਹਾਂਜੀ।
ਸਲਾਈ ਕਰ ਲੈਣੇ ਆ।
ਮੈਂ ਸਿੱਖੀ ਸੀ, ਮੈਂ ਸਿੱਖੀ। ਕਿਸੀ ਨਾ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਸਿਖਾਇਆ ਸੀ, ਐਪਰਨ ਬਣਵਾਣਾ। ਅਪ੍ਰਿਨ ਮੈਂ ਸਿੱਖਿਆ ਪਹਿਲੇ ਉਹਨਾਂ ਨੇ ਪਹਿਲੇ ਅਸੀਂ ਸੂਈ ਧਾਗੇ ਨਾਲ ਹੀ ਕੁਝ ਕੀਤਾ ਜੋ ਵੀ ਸੀਣਾ ਮਾਰਦੇ ਨੇ ਸਿੱਧਾਂ ਮਸ਼ੀਨ ਤੇ ਨੀ ਹੱਥ ਪਾਇਆ। ਇਕ ਤੇ ਉਹਨਾ ਨੇ ਬਣਵਾਇਆ ਫਿਰ ਇੱਕ ਦੂਸਰੇ ਆਪਣੇ ਨਾ ਖੁਦ ਬਣਾਇਆ ਫਿਰ ਉਸ ਤੋਂ ਬਾਅਦ ਉਹਨਾਂ ਨੇ ਇਕ ਸ਼ਰਟ ਸਿਲਵਾਈ। ਬਣਾਉਣੀ ਸਿਖਾਈ। ਉਹ ਮੈਂ ਬਣਾਈ ਤੇ ਫਿਰ ਇੱਕ ਇੱਕ ਤੇ ਉਹਨਾਂ ਨੇ ਬਣ ਬਣਵਾਈ ਸਿਖਾਈ ਮਤਲਬ। ਦੂਜੇ ਮੈ ਖੁਦ ਬਣਾਈ ਹੁੰ ਪੁਛ ਖੁਸ਼। ਬਣਾਈ ਫਿਰ ਉਹਨਾਂ ਨੇ ਸਲਵਾਰ ਖਾਈ। ਨਾਲ ਹੀ ਮੈਚ। ਛੱਡ ਦਿੱਤਾ ਹੁਣ। ਦੂਰ ਬਹੁਤ ਪੈਂਦਾ ਸੀ, ਫਿਰ ਮੈਂ ਛੱਡ ਦਿੱਤਾ ਟਾਈਮ ਨੀ ਲੱਗਿਆ, ਫਿਰ ਉਸ ਤੋਂ ਬਾਅਦ ਮੈਂ ਸੋਚਿਆ ਚਲੋ ਮੈਂ ਸੋਚਿਆ ਚਲੋ ਕੋਈ ਨੀ ਜਦੋਂ ਟਾਈਮ ਮਿਲੇਗਾ ਫੇ ਫਿਰ ਸਿੱਖ ਲਾਂ ਗੀ।
ਹਾਂ, ਜ਼ਰੂਰ ਸਿੱਖਣਾ ਭੈਣ ਜੀ, ਦੋ ਮਹੀਨੇ ਜ਼ਰੂਰ ਸਿੱਖਣਾ। ਇੱਕ ਲੋਕ ਇਹ ਤੁਹਾਡੇ ਹੱਥ ਕਾਰੀਗਰ ਵਰਗੇ ਸਾਰੀ ਉਮਰ ਅਤੇ ਤੁਹਾਡੇ ਹੱਥ ਸਹੀ ਹੋ ਜਾਣਗੇ ਖੁਦ ਕੱਟੋਗੇ, ਸੀਓਗੇ ਬਹੁਤ ਵਧੀਆ ਅੱਜ ਕੱਲ ਤੇ ਬਹੁਤ ਆਸਾਨ ਤਰੀਕੇ ਆ ਗਏ ਨੇ ਹੁੰ ਬਸ ਸਾ ਸੁਥਰੀ ਹਾਂਜੀ। ਹੋਰ ਦੱਸੋ ਬਾਈ, ਹੋਰ ਸੁਣਾਓ, ਕੋਈ ਗੱਲਬਾਤ।
ਬਸ ਤੁਸੀਂ ਕੁਝ ਤੁਹਾਨੂੰ ਕੋਈ ਡਿਸ਼ ਬਣਾਉਣੀ ਆਉਂਦੀ ਐ ਅੱਛੀ ਜੀ ਕੋਈ।
ਡਿਸ਼ਾਂ ਨਾ ਮੈਂ ਜ਼ਿਆਦਾਤਰ ਰੋਟੀ ਬਣਾਣੀ ਆ ਮੇਰਾ ਬੱਚਾ ਐ ਨਾ ਮੇਰੀ ਬੇਟੀ ਐ ਉਹ ਬਣਾ ਲੈਂਦੀ ਆ ਡਿਸ਼ਾਂ। ਮੈਂ ਸਿਰਫ ਰੋਟੀ ਦਾ ਕੰਮ ਕਰ ਲੈਣੀ ਆ। ਮੈਂ ਬਣਾਵਾਂ ਤੇ ਡਿਸ਼ਾਂ ਬਹੁਤ ਸੋਹਣੀਆਂ ਬਣਾ ਸਕ ਨਹੀਂ ਆ। ਬਸ ਇਕ ਮੈਂ ਥੋੜਾ ਕੰਮ ਕਰਕੇ ਥੱਕ ਜਾਂਦੀ ਆ।
ਅੱਛਾ ਹਾਂਜੀ, ਥਕਾਨ ਤੇ ਹੋ ਈ ਜਾਂਦੀ ਐ।
ਜੇ ਤੇ ਮੈਂ ਸਿਰਫ ਰੋਟੀ ਦਾ ਕੰਮ ਕਰਾਂਗੀ। ਜੋ ਡਿਸ਼ ਵਗੈਰਾ ਤੁਸੀਂ ਬਣਾਣੀ, ਤੁਸੀਂ ਖੁਦ ਬਣਾ ਲੋ, ਮੇਰੇ ਕੋਲੋ ਪੁੱਛ ਲੋ- ਕੀ ਸਮਾਨ, ਕਿੰਨਾ ਚਾਹੀਦਾ ਹੈ।ਉਹ ਮੈਂ ਤੋਨੁ ਲਿਆ ਕੇ ਦੇ ਦੇਵਾਂਗੇ। ਬਣਾਣਾ ਪੁੱਤਰ ਤੁਹਾਡੇ ਹੱਥ ਹੈ। ਮੇਰੀ ਬੇਟੀ ਬਹੁਤ ਅੱਛੀਆਂ ਚੀਜ਼ਾਂ ਬਣਾਉਂਦੀ ਹੈ, ਬਹੁਤ ਅੱਛੀਆਂ ਚੀਜ਼ਾਂ ਬਣਾਉਂਦੀ ਹੈ। ਬਹੁਤ ਸਿਆਣੀ ਮੇਰੀ ਬੇਟੀ, ਤੁਸੀਂ ਉਹਨੂੰ ਮਿਲੋਗੇ ਤੇ ਬਹੁਤ ਖੁਸ਼ ਹੋਵੋਗੇ।
ਹਾਂਜੀ।
ਹਾਂਜੀ ਹੋਰ।
ਇੱਕ ਤੇ ਮੈਂਮ ਸੈਂਡਵਿੱਚ ਦੇਖਿਆ ਸੀ। ਅ ਮੈਂ ਵੀ ਤੇ ਮੈਂ, ਮੈਂ ਟਰਾਈ ਕਰਦੀ ਆਂ ਤੇ ਮੈਂ ਟਰਾਈ ਕੀਤਾ, ਇਨਾ ਸਵਾਦ ਬਣਿਆ ਸੀ ਨਾ ਉਹ। ਹੈ ਵੀ ਬਹੁਤ ਸਹੀ ਸੀ ਉਹ। ਬਹੁਤ ਸਵਾਦ ਬਣਿਆ, ਸਾਰਿਆਂ ਨੇ ਬੜਾ ਖੁਸ਼ ਹੋ ਕੇ ਖਾਦਾ। ਖੀਰਾ ਸੀ ਪਿਆ ਉਹਦੇ ਚ ਖੀਰਾ ਜਿਵੇਂ-ਜਿਵੇਂ ਅਸੀਂ ਖੀਰਾ ਹੋ ਗਿਆ, ਟਮਾਟਰ ਹੋ ਗਿਆ, ਪਿਆਜ ਹੋ ਗਿਆ, ਇਨ ਸਭ ਨੂੰ ਮਤਲਬ ਛੂਰ ਕੇ ਨਾ ਗ੍ਰੈਂਡਰ ਕਰ ਲੋ, ਫਿਰ ਉਹਦਾ-ਉਹਦਾ ਨਾ ਪਾਣੀ ਨਿਕਾਲ ਦੋ। ਪਾਣੀ ਨਿਕਾਲਕੇ ਕੳ ਜਾਂਦਾ ਏ ਸਾਰਾ। ਉਨੁੰ ਨਾ ਇੱਕ ਇੱਕ ਬਾਊਲ ਵਿੱਚ ਪਾ ਕੇ, ਉਹਦੇ ਵਿੱਚ ਜੋ ਵੀ ਮਸਾਲੇ ਵਗੈਰਾ ਅਸੀਂ ਪਾਣੇ ਹੈ- ਨਮਕ, ਲਾਲ, ਮਿਰਚ, ਹਲਦੀ ਕੋਈ ਵੀ ਮੈਗੀ ਮਸਾਲਾ ਤੁਹਾਨੂੰ ਮਸਾਲੇ ਜੋ-ਜੋ ਪਸੰਦ ਨੇ, ਫਿਰ ਉਹਦੇ ਚ ਪਾਦੋ ਮਿਊਨਿਸ। ਮਿਊਨਿਸ, ਮਤਲਬ ਉਹਨੂੰ ਮਿਊਨਿਸ ਦੇ ਵਿੱਚ ਰਲਾਣਾ ਅਸੀਂ ਪੂਰਾ। ਫਿਰ ਉਸ ਤੋਂ ਬਾਅਦ ਬ੍ਰੈਡ ਲੈ ਲਓ ਬ੍ਰੈਡ ਦੇ ਉੱਪਰ ਮੱਖਣ ਯਾਂ ਹੂੰ, ਮੱਖਣ ਯਾਂ ਘਿਓ ਕੁਛ ਵੀ ਲਗਾ ਲੈਣ। ਤੁਹਾਨੂੰ ਪਸੰਦ ਏ, ਉਹ ਲਗਾ ਕੇ, ਜੋ ਅਸੀ ਸਟਫਿੰਗ ਬਣਾਈ ਹੋਏਗੀ ਉਹਦੇ ਉੱਪਰ ਫਿਲ ਕਰੋ ਤੇ ਉਹਨੂੰ ਟੋਸਟਰ ਕਰ ਲੋ। ਇੰਨਾ ਸਵਾਦ ਕ੍ਰਿਸਪੀ ਬਣਦਾ ਐ ਨਾ ਮੈਂ ਸੋਚ ਰਹੀ ਆਂ ਬਣਾਵਾਂ, ਅੱਜ ਬਣਾਵਾਂਗੀ। ਬਹੁਤ ਦਿਲ ਕ ਕਰ ਗਿਆ ਬਣਾਣ ਦਾ।
ਹਾਂਜੀ। ਚਲੋ ਕਿਸੇ ਦਿਨ ਮਹੀਨੇ ਚ ਇੱਕ ਵਾਰੀ ਬਣਾ ਲਓ, ਜਿਦੇ ਨਾਲ ਬੱਚੇ ਖੁਸ਼ ਹੋ ਜਾਂਦੇ ਨੇ ।
ਸਹੀ ਗੱਲ ਹੈ, ਹਾਂਜੀ।
ਹਾਂਜੀ।
ਤੁਹਾਨੂੰ ਤੁਸੀਂ ਕੀ-ਕੀ ਬਣਾ ਲੈਂਦੇ ਹੋ?
ਮੈਂ ਰੋਟੀ ਬਹੁਤ ਅੱਛੀ ਬਣਾ ਲੈਂਦੀ ਆਂ।